ਹੋਰ ਜੀ ਪਿਆਰਓ ਕੀ ਹਾਲ ਹੈ।
ਬਹੁਤ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਵਧੀਆ। ਹੋਰ ਅੱਜ ਕਿੱਥੇ ਘੁੰਮ ਰਹੇ ਸੀ। ਦਰਸ਼ਨ ਹੋਏ ਨੇ ਤੁਹਾਡੇ ਬਾਜ਼ਾਰ ਵਿੱਚ।
ਬਾਜ਼ਾਰ ਵਿੱਚ ਮੈਂ ਨਾ ਥੋੜਾ ਹੋਰ ਮਾਲ ਪੱਤਾ। ਪਤਾ ਕਰਨ ਗਿਆ ਸੀ।
ਅੱਛਾ ਅੱਛਾ ਠੀਕ।
ਉਹਨਾਂ ਦੇ ਰੱਖੇ ਆ ਨਾ ਕੰਮ।
ਹੂੰ ਹੂੰ ਹੂੰ ਹੂੰ। ਹਾਂਜੀ ਘੁੰਮ ਫਿਰ ਕੇ ਪਤਾ ਲੱਗਦਾ। ਮਾਰਕੀਟ ਘੁੰਮਾਂਗੇ ਤਾਂਹੀ ਕੁੱਝ ਪਤਾ ਲੱਗੇਗਾ ਕੀ ਚੱਲ ਰਿਹਾ ਬਾਜ਼ਾਰ ਵਿਚ ਕੀ ਚੱਲ ਰਹੀ ਹੈ ਕੀ ਡਿਮਾਂਡ ਹੈਗੀ ਹੈ।
ਦਾਵੀ। ਕੰਮ ਵਧੀਆ ਬੂਟ ਚੱਪਲਾਂ ਨਾਲ ਨਾ ਉਹ ਪਤਾ ਕਰਨ ਗਿਆ ਸੀ ਮੈਂ ਕਿਹਾ ਵੇਖਦੇ ਆ ਜੇ ਵਾਰਾ ਖਾਂਦਾ ਤੇ ਨਾਲ ਚਾਲੂ ਕਰੀਏ। ਪਹਿਲੇ ਤੇ ਲੋਕਲ ਮਾਲ ਰੱਖਾਂਗੇ ਨਾ ਇਸ ਲਈ ਵਿਕਣਾ ਸ਼ੁਰੂ ਹੋ ਜਾਏਗਾ। ਤੇ ਫਿਰ ਬ੍ਰਾਂਡੇਡ। ਵੀ ਮੰਗਵਾਂਗੇ।
ਹਾਂ ਬੜੀ ਵਰਾਇਟੀ ਆ ਗਈ ਆ।
ਬਹੁਤ ਬਹੁਤ ਬਹੁਤ ਤੇ ਉਹੀ ਬਸ ਉਸ ਹਾਂ ਬਸ ਉਸ ਚੱਕਰ ਵਿੱਚ ਹੀ ਘੁੰਮ ਰਹੇ ਸੀ ਇੱਕ ਦੋ ਦੋ ਦੁਕਾਨਾਂ ਤੋਂ ਪਤਾ ਕੀਤਾ ਤੇ। ਉਹ ਦੁਕਾਨਦਾਰ ਜਿਹੜੇ ਹੋ। ਹੋਲਸੇਲਰ ਨੇ। ਉਹ ਤੇ ਬੜਾ ਦਿਲਾਸਾ ਦਿੰਦੇ ਨੇ ਬਾਈ ਕੋਈ ਚੀਜ਼ ਤੁਸੀਂ ਸਾਡੇ। ਕੋਲੋਂ ਲੈ ਜਾਓ ਦੋ ਸੌ ਦੀ ਤੁਹਾਡੀ ਪੰਜ ਸੌ ਦੀ ਵਿਕ ਜਾਏਗੀ ਪਰ ਐਵੇਂ ਗੱਲਾਂ ਨਾਲ ਥੋੜ੍ਹੀ ਗੱਲ ਬਣਦੀ ਹੈ ਤੇ ਮਾਲ ਰੱਖਾਂਗੇ ਫੇਰ ਪਤਾ ਲੱਗੇਗਾ ਵੀ ਕਿੰਨੇ ਦਾ ਵਿਕਦਾ ਹੈ।
ਹਾਂ ਗੱਲ ਸਹੀ ਹੈ। ਬਿਲਕੁਲ ਸਹੀ ਨਾਲ ਇੱਕ ਹੋਰ ਗੱਲ ਜਦੋਂ ਤੀਜ ਤਿਉਹਾਰ ਆਉਂਦੇ ਨਾ ਫਿਰ। ਚੀਜ਼ਾਂ ਵਿਕ ਦੀਆਂ।
ਹਾਂ ਹਾਂ ਉਹ ਤੇ ਹੈ ਹੀ ਹੈ ਨਹੀਂ ਆਪਾਂ ਇਤਨਾ ਮਹਿੰਗਾ ਸੌਦਾ ਨਹੀਂ ਨਾ ਲੈਣਾ ਹੁੰਦਾ ਰੈਗੂਲਰ ਯੂਜ ਵਾਸਤੇ ਵੀ ਬੰਦਾ। ਕਿਸੇ ਵੇਲੇ ਵੀ। ਖ਼ਰੀਦ ਲਵੇ। ਬਣਾਈ ਹੋਈ ਵਾਰ ਤਿਉਹਾਰ। ਤੇ ਆਪ। ਕੋਈ ਫੰਕਸ਼ਨ ਵਾਸਤੇ ਤੇ। ਬੰਦਾ ਵਧੀਆ ਚੀਜ਼ ਮੰਗਦਾ ਨਾ ਬ੍ਰਾਂਡਡ ਆਪਾਂ ਫਿਲਹਾਲ ਲੋਕਲ ਕੰਮ ਚਾਲੂ ਕਰਨਾ ਅਤੇ ਪਤਾ ਲੱਗ ਜਾਏ ਫਿਰ ਹੌਲੀ ਹੌਲੀ ਫਿਰ ਕਰਾਂਗੇ ਫਿਰ ਬਲ
ਇੱਕ ਹੋਰ ਕਸਮੈਟਿਕ ਦਾ ਕੰਮ ਬੜਾ ਚੱਲਦਾ ਹੀ ਵਾਰ
ਉਹ ਤੇ ਕੁੱਝ ਨਾ ਪੁੱਛੋ ਜੀ ਉਹ ਤੇ ਪਤਾ ਹੀ ਨਹੀਂੀ ਲੱਗਦਾ ਪਰ ਜਿਹਦਾ ਚੱਲ ਜਾਏ ਉਹਦੇ ਹੀ ਮਜ਼ੇ ਨੇ ਜਿਦਾਾਂ ਨਾ ਚੱਲੇ ਤੇ ਉਹ ਤੇ ਸਾਰਾ ਸਮਾਨ ਘਰ ਹੀ ਯੂਜ ਹੋ ਜਾਂਦਾ ਬੀਬੀਆਂ ਘਰ ਹੀ ਯੂਜ ਕਰ ਲੈਂਦੀਆਂ ਨੇ
ਚਲੋ ਉਹ ਤੇ ਹੈ ਹੀ ਉਹਨਾ ਨੂੰ ਵੀ ਚਾਹੀਦਾ ਸੀ ਮਨ ਬੀਬੀਆਂ ਨੂੰ ਚਾਈ ਤਾਂ ਗੱਲ ਠੀਕ ਹੈ ਪਰ ਬੜੀ ਵਰਾਇਟੀ ਕੋਸਮੈਟਿਕ ਦੀ ਦਿੱਲੀ ਚੱਲ ਰੁਪੇਏ ਰੁਪਏ ਦੀ ਚੀਜ਼ ਮਿਲ ਜਾਂਦੀ ਹੈ ਦੁੱਧ
ਹਾਂ ਹਾਂ ਹਾਂ ਬਿਲਕੁਲ ਬਿਲਕੁਲ ਬਈ ਇਹ ਵੇਖ ਲਓ ਸਬਰ ਰੱਖਣਾ ਪੈਂਦਾ ਪਰ ਇਹ ਹੈ ਬ ਇੱਕ ਰੁਪਏ ਵਾਲੀ ਚੀਜ਼ ਤੁਹਾਡੀ ਦਸ ਰੁਪਏ ਵਿਕ ਜਾਂਦੀ ਆ ਆਰਾਮ ਨਾਲ ਮੈਂ ਇੱਕ ਮੇਰੇ ਦੋਸਤ ਨਾਲ ਗਿਆ ਤੇ ਕਿਤੇ ਘੁੰਮਣ ਫਿਰਨ ਗਏ ਤੇ ਨਾ ਉਹ ਰਸਤੇ ਦੇ ਵਿੱਚ ਬੱਸ ਵਿੱਚ ਬੈਠੇ ਸੀ ਤੇ ਇੱਕ ਨਾ ਉਹ ਚੈਨੀਆਂ ਵੇਚਣ ਵਾਲਾ ਆਇਆ ਤੇ ਉਹਨੇ ਉਹਨੇ ਸੌ ਰੁਪਏ ਦੀਆਂ ਪੰਜ ਕਈਆਂ
ਅੱਛਾ ਜੀ
ਤੇ ਇਹ ਕਹਿੰਦਾ ਮੈਂ ਵੀ ਛੇ ਦੇ ਦਿਓ ਮੈਂ ਉਹਨੂੰ ਮੈਂ ਕਿਹਾ ਯਾਰ ਉਹ ਮਤਲਬ ਗੁੜੀਆਂ ਤੇਰੀ ਇੱਕ ਤੇ ਛੇ ਕੀ ਚਲੇਗਾ ਕਹਿੰਦਾ ਨਹੀਂ ਨੀ ਇਹ ਗੁਡੀਆਂ ਵਾਸਤੇ ਤੇ ਥੋੜੀ ਹੈ ਇਹ ਤੇ ਮੈਂ ਆਪਣੀ ਦੁਕਾਨ ਤੇ ਰੱਖਾਂਗਾ ਇਹ ਸੌ ਰੁਪਏ ਦੀਆਂ ਛੇ ਕਿੰਨੇ ਦੀ ਇੱਕ ਹੋ ਗਈ ਪੰਦਰਾਂ ਰੁਪਏ ਦੀ ਆ ਲਗਭਗ ਪੰਦਰਾਂ ਦੀ ਹੋ ਗਈ ਕਹਿੰਦਾ ਪੰਜਾਹ ਪੰਜਾਹ ਦੀ ਆਰਾਮ ਨਾਲ ਵਿਕ ਜਾਏਗੀ
ਅੱਛਾ ਜੀ ਅੱਛਾ ਜੀ ਠੀਕ ਹੈ ਅੱਗੋਂ ਵੀ ਬਿਜਨਸਮੈਨ ਸੀ ਵੀ ਪਿੱਛੇ ਵਾਲਾ ਤੇ ਅੱਗੇ ਹੋਰ ਬਿਜਨਸਮੈਨ ਖੜਾ ਸੀ ਖਰੀਦਣ ਵਾਲਾ
ਹਾਂ ਹਾਂ ਉਹਦੇ ਕੋਲੋਂ ਸੌ ਦੀਆਂ ਛੇ ਲੈ ਕੇ ਤੇ ਮੈਂ ਕਿਹਾ ਇਨੀਆਂ ਕੀ ਕਰਨੀਆਂ ਕਹਿੰਦਾ ਇਹ ਪਾਉਣ ਵਾਸਤੇ ਥੋੜ੍ਹੀ ਦੁਕਾਨ ਤੇ ਰੱਖਾਂਗੇ
ਹਾਂ ਠੀਕ ਗੱਲ ਤੇ ਲੈ ਲੈਂਦੇ ਦੁਨੀਆਂ ਵਿਕ ਜੇ ਵਿਕਦਾ ਹਰ ਜੀ, ਜ
ਬਿਲਕੁਲ, ਬਿਲਕੁਲ ਤੇ ਉਹ ਕਹਿੰਦਾ ਆਪਾਂ ਵੇਚਣੀ ਹੈ ਏ ਇੱਕ-ਇੱਕ- ਤੇ ਸਾਨੂੰ ਤੇ ਫਿਰ ਸਬਰ ਵੀ ਰੱਖਣਾ ਪੈਣਾ ਨਾ ਫਿਰ ਘੱਟੋ ਘੱਟ ਇਹਨਾਂ ਤੇ ਬਣੇ ਹੀ ਸਹੀ ਨਾ ਹਾਂ ਬਾਈ ਪੰਜਾਹ ਦੀ ਨਹੀਂ ਤਾਂ ਕਹਿੰਦਾ ਤੀਹ ਅ ਤੀਂਹ ਪੈਂਤੀ ਦੀ ਤਾਂ ਆਰਾਮ ਨਾਲ ਵਿੱਕ ਜਾਏਗੀ ਆਰਾਮ ਨਾਲ ਮਤਲਬ ਐਸੇ ਐਸੇ ਬਿਜਨਸ਼ਮੈਨ ਉਹਨੂੰ ਵੇਖ ਕੇ ਫਿਰ ਮੈਨੂੰ ਵੀ ਆਇਆ ਦਿਮਾਗ ਵਿਚ, ਮੈਂ ਕਿਹਾ ਯਾਰ ਕੁੱਛ ਆਪਾਂ ਵੀ ਹੋਰ ਐਡ ਓਨ ਕਰਨੇ ਆ ਉਹ ਫਿਰ ਫਿਲਹਾਲ ਬੂਟ ਚੱਪਲਾਂ ਦਾ ਮੈਂ ਬਈ ਦੇਖਨੇ ਆਂ ਚੱਲ ਗਿਆ ਤੇ ਠੀਕ ਨਹੀਂ ਤੇ ਫਿਰ ਕੁਛ ਹੋਰ ਐਡ ਓਨ ਕਰ ਲਾਂਗੇ ਨਹੀਂ ਤੇ ਉਹ ਸੂਟਾਂ ਵਾਲਾ ਤੇ ਹੈ ਹੀ ਆ ਆਪਣਾ
ਹੁੰ ਬਿਲਕੁਲ ਸਹੀ ਗੱਲ
ਕਦੀ ਲੋੜ ਪੈਣ ਸੂਟ ਪਰਿਵਾਰ ਵਿੱਚ ਤੇ ਲੈ ਜਾਇਆ ਕਰੋ। ਹੈਨਾ ਤੁਹਾਨੂੰ ਹੋਰ ਨਹੀਂ ਦੇ ਦਿਆਂਗੇ ਜੇ ਇਕੱਠੇ ਲੋ ਗਏ ਤੇ ਹੈਨਾ
ਬਸ ਵਧੀਆ। ਸੋਲਰ ਬਾਰੇ ਜਿਹੋ ਜੇ ਸੋਲਰ ਅੱਜ ਕੱਲ੍ਹ ਬੜੇ ਚੱਲ ਰਹੇ ਨੇ
ਪਰ ਸੋਲਰ ਸੋਲ ਸੋਲਰ ਦਾ ਤਾਂ ਹੀ ਉਸ ਬੰਦੇ ਨੂੰ ਫਾਇਦਾ ਜਿਹਦੇ ਬਾਈ ਘੱਟੋ ਘੱਟ ਅਹ ਚਾਰ ਪੰਜ ਯੂਨਿਟ ਅਹ ਸੋਰੀ ਚਾਰ ਪੰਜ ਯੂਨਿਟ ਕੀ ਲਗਭਗ ਜਿਹੜਾ ਪੰਜ ਸੱਤ ਹਜ਼ਾਰ ਤੋਂ ਉੱਤੇ ਬਿੱਲ ਆਉਂਦਾ ਹੋਵੈ ਉਹਨੂੰ ਫਾਇਦਾ ਜਿਦਾ ਹਜ਼ਾਰ ਦੋ ਹਜ਼ਾਰ ਉਹਨੂੰ ਕੋਈ ਖਾਸ ਫਾਇਦਾ ਨਹੀਂ ਸਾਨੂੰ ਵੀ ਸੁਣਿਆ ਸੁਨੇਹਾ ਆਇਆ ਸੀ ਹੁੰ ਸਾਨੂੰ ਵੀ ਇੱਕਲ ਮੈਸੇਜ ਆਏ ਸਨ ਲਵਾ ਲੋ ਮੈਂ ਕਿਹਾ ਸਾਡੀ ਆਨੀ ਉ ਇਸ ਇਸਤੇਮਾਲ ਹੀ ਨੀ ਹੁੰਦੀ ਜਿੰਨੀ ਹੁੰਦੀ ਐ ਬਸ ਉਹ ਬਹੁਤ ਸਾਨੂੰ ਬਾਕੀ ਦੇਖਾਂਗੇ ਅੱਗੇ ਫਿਰ ਫਿਊਚਰ ਚ ਕਦੀ ਲੋੜ ਪੈ ਗਈ ਤੇ ਜ਼ਰੂਰ ਇਹ ਤੇ ਕੰਮ ਦੀ ਔਰ ਅੱਗੇ ਅੱਗੇ ਇੱਕ ਸੌ ਇੱਕ ਪਰਸੈਂਟ ਸੋਲਰ ਦਾ ਜ਼ਮਾਨਾ ਆਏਗਾ
ਹਾਂਜੀ ਹਾਂਜੀ ਯੁਗ ਹੀ ਸੋਲਰ ਦਾ ਅੱਗੋ
ਯੁੱਗ ਦਾ ਯੁੱਗ ਸੋਲਰ ਦਾ ਐ ਅੱਗੇ ਕਾਰਾਂ-ਕਾਰਾਂ ਤੇ ਕਾਰਾਂ ਵੀ ਸੋਲਰ ਨਾਲ ਚੱਲਣਗੀਆਂ ਗਰੰਟੀ ਵੱਲ ਵਾਲੀ ਗੱਲ ਏ ਬਿਜਲੀ ਨਾਲ ਵੀ ਨਹੀਂ ਸਿੱਧਾ ਸੋਲਰ ਪੈਨਲ ਲੱਗੇ ਹੋਣਗੇ ਉੱਪਰ ਛੱਤ ਤੇ
ਜੀ ਬਸ
ਉਹਦਾ ਕਾਰਨ ਇਹ ਜਿਹੜਾ ਹੁਣ ਚੱਲਦਾ ਪਿਆ ਪੈਟਰੋਲ ਦਾ ਮਹਿੰਗਾ ਹਾਂ ਬਿਜਲੀ ਵੀ ਮਹਿੰਗੀ ਹੋ ਜਾ ਸਭ ਕੁਛ ਮਹਿੰਗਾ ਹੋ ਤੇ ਫੇਰ ਭਗਵਾਨ ਵੀ ਦਿੱ ਤੀ ਹੋਈ ਬਿਜਲੀ ਯੂਜ ਕਰਨਗੇ ਲੋਕੀ ਕਿ ਨਹੀਂ
ਕੁਦਰਤੀ ਏਨਰਜੀ ਮਾਹਰਾਜ ਨੇ ਦਿੱਤੀ ਐ ਦੇਖੋ
ਬਾਕੀ ਇਸੇ ਕਰਕੇ ਗੌਰਮੈਂਟ ਵੀ ਕਹਿ ਰਹੀ ਏ ਤੁਸੀਂ ਸੋਲਰ ਨੂੰ ਜ਼ਿਆਦਾ ਉਹ ਦਿਓ ਤਵੱਜੂ ਹਾਂ ਕਾਰਾਂ ਵਿੱਚ ਵੀ ਆ ਗਈਆਂ ਨੇ ਸ ਸੋਲਰ ਵਾਲੀਆਂ ਕਾਰਾਂ ਬਟ ਅਜੇ ਇੱਥੇ ਆਪਣੇ ਇੰਡੀਆ ਵਿੱਚ ਨਹੀਂ ਆਣੇ
ਬਜਟ ਇਚ ਨਹੀਂ ਹੈਗੀ ਨਾ ਬਜਟ ਮਹਿੰਗੀ ਐ
ਹੋਰ ਮਹਿੰਗੀਆਂ ਨੇ ਹਾਂ ਐਨ ਬਹੁ ਮਹਿੰਗੀਆਂ
ਤੇ ਲੱਲੀਆਂ ਜਿਹਨ੍ਹਾਂ ਨੂੰ ਲੋ ਵਿਚਾਰੇ ਜੇਹੜੇ ਬਜਟ ਆਪਣਾ ਜੇੜ੍ਹੇਸਕੁ ਨੇ ਬੈਟਰੀ ਆਲੀਆਂ ਉਹ ਚੱਲਦੀਆਂ ਬੜੀਆਂ
ਪਰ ਜੇ ਇਤਨੀ ਇਤਨਾ ਮਹਿੰਗਾ ਜੁਗਾੜ ਹੋਏਗਾ ਬੰਦੇ ਨੇ ਪਹਿਲੇ ਹੀ ਬਚਤ ਵਾਸਤੇ ਤੇ ਲੈਣਾ ਜੁਗਾੜ ਤੇ ਪਹਿਲੇ ਇਨੀ ਮਹਿੰਗੀ ਚੀਜ਼ ਲਲੇਗਾ ਤੇ ਫਾਇਦਾ
ਇਨੀ ਮਹਿੰਗੀ ਤਾਂ ਨਹੀਂ ਲਈ ਪਹਿਲੇ ਬੜੀ ਮਹਿੰਗੀਆਂ ਸਨ ਹੁਣ ਤੇ ਸਸਤੀਆਂ ਹੋ ਗਈਆਂ ਹੁਣ ਤੇ ਤ੍ਰੀਹ ਪੈਂਤੀ ਹਜ਼ਾਰ ਦੀ ਮਿਲ ਜਾਂਦੀ ਹੈ
ਤੁਹਾਡਾ
ਬਸ ਚੱਲੀ ਜਾਂਦਾ ਬਸ ਸੋਚ ਰਿਹਾ ਕੁਛ ਹੋਰ ਐਡ ਔਨ ਨੂੰ ਕਰੀਏ ਸ਼ੁਰੂ ਉਹਦੀ ਵੀ ਚਲਦੀ ਪਈ ਗੱਲਬਾਤ ਚੱਲ ਰਹੀ ਐ ਐਡ ਔਨ ਕਰਾਂਗੇ ਕੋਈ ਹੋਰ ਕੰਮ ਉਹਦੇ ਨਾਲ
ਹਮ
ਆਚਾਰ ਬਣਾ ਕੇ ਵੇਚਿਆ ਕਰੀਏ
ਅੱਛਾ ਹਾਂ ਤੁਹਾਡੇ ਤੇ ਖਾ ਹਾਂ ਖਾਨਦਾਨ ਖਾਨਦਾਨੀ ਵੀ ਕੰਮ ਹੁੰਦਾ ਨਾ ਕਈਆਂ ਦੇ ਬਜ਼ੁਰਗ ਬਣਾਦੇ ਸਨ
ਹਾਂ ਨਹੀਂ ਸਾਡੇ ਬਜ਼ੁਰਗ ਅਚਾਰ ਨਹੀਂ ਬਣਾਉਂਦੇ ਸਨ ਉਹ ਦਵਾਈਆਂ ਬਣਾਉਂਦੇ ਸਨ
ਅੱਛਾ ਅੱਛਾ ਠੀਕ ਠੀਕ ਠੀਕ ਸਾਡੇ ਸਾਡੇ ਸਾਡੀਆਂ ਬਜ਼ੁਰਗ ਮਾਈਆਂ ਬਣਾਉਂਦੀਆਂ ਸਨ ਨ ਅਚਾਰ
ਹਾਂ ੲਹ ਇਹ ਏ ਕਿਰਪਾ ਤੇ ਸਾਰੀ ਬੀਬੀਆ ਚ ਹੁੰਦੀ ਵੈਸੇ
ਹਮ ਹਮ
ਵੜੀਆਂ ਬਣਾਣੀਆਂ ਦਾਲ ਦੀਆਂ
ਹਾਂ ਵਾਹ ਪਰ ਇਸ ਇਹ ਇਹ ਇਹ ਗੋਭੀ ਨੂੰ ਕਦੀ ਵੀ ਪ੍ਰੋਫੈਸ਼ਨ ਬਣਾ ਲੈਣ ਨਾ, ਲੋਕੀ ਤੇ ਬੜਾ ਫਾਇਦੇਮੰਦ ਕੰਮ ਹੋਵੇ।
ਨਹੀਂ ਬਣਾਇਆ ਕਈਆਂ ਨੇ ਬਣਾਇਆ ਪ੍ਰੋਫੈਸ਼ਨ।
ਹਮੇਸ਼ਾ ਹੋਬੀ ਨੂੰ ਹੀ ਪ੍ਰੋਫੈਸ਼ਨ ਬਣਾਉਣਾ ਚਾਹੀਦਾ ਹੈ। ਤਰੱਕੀ ਜਲਦੀ ਆਉਂਦੀ ਹੈ। ਹਾਂ ਜਿਸ ਬਾਰੇ ਲ। ਜਿਸ ਕੰਮ ਵਿੱਚ ਲਗਨ ਹੋਵੇ ਨਾ, ਬੰਦੇ ਦੀ ਤੇ ਉਹ ਫਿਰ ਬਹੁਤ ਤੇਜ਼ੀ ਨਾਲ।
ਤਰੱਕੀ ਕਰਦਾ ਹੈ।
ਹਮ ਪੁਰਾਣੇ ਮੈਨੂੰ ਯਾਦ ਆ ਗਿਆ। ਸਾਡੀਆਂ ਪੁਰਾਣੀਆਂ ਪੁਰਾਤਨ ਬੀਬ। ਹੱਥ ਨਾਲ। ਸੇਵੀਆਂ ਵੱਟਦੀਆਂ ਸਨ।
ਹਮ- ਹਮ ਸਾਡੇ ਅਜੇ ਵੀ ਸਾਡੀ ਮਾਤਾ ਵੱਟਦੀ ਹੈ। ਹਾਲੇ ਵੀ ਹਾਂ। ਪਰ ਇਹ ਹੈ। ਬਾਈ ਤਿੰਨ ਚਾਰ ਦਿਨ ਦੀ ਮਿਹਨਤ ਪੰਦਰਾਂ ਮਿੰਟ।
ਉਹ ਤੇ ਖਤਮ ਹੋ ਜਾਂਦੀ ਹੈ। ਤੇ ਚੱਲ ਠੀਕ ਪਾਈ ਅੱਧਾ ਕਿੱਲੋ ਬਣਦੀ।
ਹਾਂ।
ਹੋ ਜਾਂਦੀ ਨਾ।
ਹਾਂ ਨਹੀਂ ਉਹ ਬਣਦੀਆਂ ਹੀ ਇਨੀਆਂ ਨੇ। ਬਈ ਇੱਕ ਦੋ ਤਿੰਨ ਦਿਨ ਲਾ ਕੇ ਤੇ ਇੱਕ -ਇੱਕ ਟਾਈਮ ਵਾਸਤੇ ਬਣਦੀਆਂ ਨੇ ਉਹ। ਬਾਕੀ ਹੈ ਬਾਈ ਉਹ ਮਿਹਨਤ ਨਾਲ ਬਣੀ ਆ। ਗੱਲ ਹੀ ਹੋਰ।
ਸਵਾਦ ਲੱਗਦੀ ਬੜੀ।
ਸੁਆਦ ਲੱਗਦਾ। ਵਆਂ ਨੇ ਹਾਂ। ਅੱਛੀਲਬ ਹੋਰ ਸਭ। ਠੀਕ ਹੈ ਪਰਿਵਾਰ ਠੀਕ ਹੈ।
ਸਭ ਠੀਕ ਠਾਕ ਸਭ ਵਧੀਆ।
ਚਲੋ ਤੇ ਆਓ ਕਿਸੇ ਦਿਨ ਘਰ ਲਾਓ ਚੱਕਰ।
ਹਾਂਜੀ -ਹਾਂਜੀ ਜ਼ਰੂਰ ਆਵਾਂਗੇ, ਬਾਜ਼ਾਰ ਆਵਾਂਗੇ ਨਾ ਮਿਲਦੇ ਜਾਵਾਂਗੇ ਜ਼ਰੂਰ ਮਿਲਾਂਗੇ।
ਠੀਕ ਠੀਕ ਹੈ ਚਲੋ ਠੀਕ ਫੇਰ ਭਾਈ ਸਾਹਿਬ।
ਅੱਛਾ ਜੀ ਸਤਿਸ੍ਰੀਅਕਾਲ।
ਸਤਿ ਸ੍ਰੀ ਅਕਾਲ।